ਹੈਲੋ।
ਸਤ ਸ੍ਰੀ ਕਾਲ ਜੀ।
ਹਾਂਜੀ, ਸਤ ਸ੍ਰੀ ਕਾਲ ਭੈਣ ਜੀ ਹੋਰ ਠੀਕ ਹੋ? ਹਾਂਜੀ ਵਧੀਆ-ਵਧੀਆ ਹੋਰ ਕੀ ਕਰਦੇ?
ਬਸ ਕੋਈ ਸਰੀ ਬੈਠੇ ਸੀ। ਆਹ ਤੁਸੀਂ ਕਿਵੇਂ ਯਾਦ ਕਰ ਲ
ਬਸ। ਮੈਂ ਨਾ ਨੋ ਰੋਜ਼ ਈ ਸੋਚਦਾ ਸੀ ਮੈਂ ਕਿਆ ਚ ਚਲੋ ਦੀਦੀ ਨੂੰ ਫੋਨ ਲਾਈਏ ਤੇ ਫੇਰ ਨਾ ਥੋੜਾ ਟਾਈਮ ਈ ਨੀ ਮਿਲ ਰਿਆ ਸੀ। ਫਿਰ ਮੈਂ ਕਿਆ ਚਲੋ ਅੱਜ ਥੋੜ੍ਹਾ ਲਾ ਈ ਲੀਏ ਫ
ਅੱਛਾ ਅੱਛਾ ਬੜਾ ਅੱਛਾ ਕੀਤਾ ਹੋਰ ਘਾਰ ਪਰਿਵਾਰ ਸਭ ਠੀਕ ਨੇ।
ਹਾਂਜੀ ਹਾਂਜੀ, ਵਧੀਆ ਵਧੀਆ। ਤੁਸੀਂ ਸੁਣਾਓ, ਸਭ ਵਧੀਆ ਬਸ ਮੈਂ ਕਿਆ ਐਨਾ ਅਸੀਂ ਤੁਵਾਨੂੰ ਤਾਂ ਲਾਯਾ ਸੀ ਫੋਨ ਮੈਂ ਕਿਆ ਸੀ ਨਾ ਜਰਾ ਯਾਤਰਾ ਤੇ ਚੱਲੇ ਸੀਗੇ ਹਜ਼ੂਰ ਸੈਬ ਮੈਂ ਕਿਆ ਚਲੋ ਪੁੱਛ ਲਈਏ ਬਈ ਭੈਣਜੀ ਔਰਨੇ ਨਾਲ ਚੱਲਣਗੇ।
ਅੱਛਾ, ਵਧੀਆ ਕੀਤੈ ਐਤੇ ਅੱਛੀ ਗੱਲ ਏ ਬੌਤ ਵਧੀਆ ਗੱਲ ਏ।
ਹਾਂਜੀ ਹਾਂਜੀ, ਅਸੀਂ ਨਾ ਹਾਂਜੀ ਹਾਂਜੀ ਸਾਰੀ ਫੈਮਲੀ ਚੱਲੀ ਏ ਨਾ ਨਾਲੇ ਥੋੜੇ ਕਜ਼ਨਸ ਵੀ ਨੇ ਬੰਦੇ ਨਾਲ। ਨੇ ਮਤਲਬ ਆਸ ਪੜੋਸ ਵੀ ਏ। ਮਤਲਬ ਹੈਗੇ ਨੇ ਮਤਲਬ ਵੀ ਪ ਪਚੀ ਬੰਦੇ ਤੇ ਅਸੀਂ ਨਾ ਫੇਰ ਥੋੜਾ ਪੈਲਾਂ ਮਤਲਬ ਤੁਵਾਨੂੰ ਪਤਾ ਹਜ਼ੂਰ ਸੈਬ ਦੀ ਯਾਤ ਤਰਾ ਏ। ਦੋ ਮੀਨੇ ਪੈਲਾਂ ਟਿਕਟਾਂ ਬੁਕਿੰਗ ਹੂੰਦ ਆ ਨੇ ਹਨਾ ਤੇ ਫੇਰ ਅਸੀਂ ਕਿਆ ਕਿ ਚਲੋ ਉਸ ਹਿਸਾਬ ਨਾਲ ਅਸੀਂ ਪੁੱਛ ਲੀਏ ਮਤਲਬ ਭੈਣ ਜੀ ਤੋਂ।
ਹਾਂਜੀ ਹਾਂਜੀ, ਜ਼ਰੂਰ ਚੱਲਾਂਗੇ ਕਰਾ ਦਿਆ ਜੇ ਸਾਡੇ ਵੀ ਠੀਕ ਠਾਕ
ਹਾਂਜੀ ਹਾਂਜੀ ਮੈਂ ਕਿਹਾ ਚਲੋ ਯਾਰ ਪਤਾ ਕੀ ਹੈ ਜਿੰਨੇ ਆਪਣੇ ਬੰਦੇ ਉਹਨ ਉਨੀ ਯਾਤਰਾ ਵਧੀਆ ਰਹਿੰਦੀ
ਹਾਂਜੀ ਤੁਸੀਂ ਹਰਸਾਲ ਜਾਂਦੇ ਹੋ
ਹਾਂਜੀ ਹਾਂਜੀ ਮੈਨੂੰ ਤੇ ਹੋ ਗਏ ਨੇ ਮੇਰੇ ਖਿਆਲ ਪੰਜ ਛੇ ਸਾਲ ਹੋ ਗਏ ਨੇੀ
ਆਹੋ ਬਹੁਤ ਵਧੀਆ ਗੱਲ ਹੈ ਤੇ ਹੈ ਹਮ
ਆਪਾਂ ਕਿੱਥੇ ਨੀ ਜਾਈਦਾ ਸਿਰਫ਼ ਇੱਕ ਵਾਰ ਦੇਖੀ ਦਾ ਕਿ ਚਲੋ ਪੰਜ ਦਸ ਦਿਨਾਂ ਲਈ ਹਜ਼ੂਰ ਸਾਹਿਬ ਹੋਆ ਉਹਨਾਂ ਨੇ ਤੁਹਾਨੂੰ ਪਤਾ ਕਿੰਨਾ ਦੀ ਅ ਸਥਾਨ ਨੇ ਗੁਰੂ ਗੋਬਿੰਦ
ਹਾਂਜੀ ਹਾਂਜੀ
ਤਾਂ ਹੀ ਬਸ ਸਾਲ ਵਿੱਚ ਇੱਕ ਵਾਰ ਜਾਈਦਾ ਦੱਸ ਇੱਕ ਦਿਨਾਂ ਲਈ ਤੇ ਆਪਣਾ ਬਹੁਤ ਆਨੰਦ ਆਉਂਦਾ ਉੱਥੇ ਬਹੁਤ ਇੰਨਾ ਵਧੀਆ ਉੱਥੇ ਗੁਰਪੁਰਬ ਨਿਕਲਦਾ
ਅੱਛਾ ਨਗਰ ਕੀਰਤਨ ਆਦਾ ਉਹਨਾ
ਹਾਂਜੀ ਹਾਂਜੀ ਨਗਰ ਕੀਰਤਨ ਦੋ ਤਿੰਨ ਹੁੰਦੇ ਨੇ ਉਸ ਤੋਂ ਬਾਅਦ ਉੱਥੇ ਕੀ ਕਹਿੰਦੇ ਨੇ ਆਪਣਾ ਲੇਜ਼ਰ ਸ਼ੋਅ ਹੁੰਂਦੇ ਨੇ ਜਿਹੜੇ ਮਤਲਬ ਫੁਹਾਰਿਆਂ ਦੇ ਉੱਤੇ ਨਾ ਗੁਰੂ ਦਾ ਇਤਿਹਾਸ ਦਿਖਾਉਂਦੇ ਨੇ ਸਾਡੀ ਸਿੱਖੀ ਦਾ
ਕਰਨ ਮੈਂ
ਉਥੇ ਭੈ ਨਹੀਂ ਭੈਣ ਉਥੇ ਇਨੀਆਂ ਸਵਾਂ ਨੇ ਐਨ ਆਰ ਆਈ ਸਰਾਵਾਂ ਨੇ ਜਿਹਦਾ ਕੋਈ ਅੰਤ ਨੀ ਹੈ ਮਤਲਬ ਮੈਂ ਕਹਿੰਦਾ ਥੇ ਕਮ ਸੇ ਕਮ ਹਜ਼ਾਰਾਂ ਇੰਚ ਕਮਰੇ ਨੇ
ਅੱਛਾ ਜੀ ਤੇ ਬੁਕਿੰਗ ਆਰਾਮ ਨਾਲ ਹੋ ਜਾਂਦੀ ਹੈ
ਲ ਕੋਈ ਬਹੁਤ ਸਸਤੇ ਰੇਟ ਵਿੱਚ ਤੁਸੀਂ ਆਰਾਮ ਨਾਲ ਆਪਾਂ ਜਾਹੀਦਾ ਨਾਲੇ ਆਧਾਰ ਕਾਰਡ ਦਿਖਾਓ ਆਪਣਾ ਕਮਰਾ ਲਓ ਜਿੰਨੇ ਮੈਂ ਬਰ ਨੇ ਉਸ ਹਿਸਾਬ ਨਾਲ ਸਾਨੂੰ ਕਮਰਾ ਦੇ ਦਿੰਦੇ ਨੇ
ਅੱਛਾ ਠੀਕ ਹੈ ਪਹਿਲੇ ਤਾਂ ਤੁਸੀਂ ਗੱਲਬਾਤ ਪਹਿਲੇ ਕਰਦੇ ਹੀ ਹੋਵੋਗੇ ਬਾਈ ਇੰਨੀ ਟਿਕਟਾਂ ਸਾਡੀਆਂ ਹੈਗੀਆਂ
ਹਾਂਜੀ ਹਾਂ ਹਾਂ ਨਹੀਂ ਦੇਖੋ ਪਤਾ ਕੀ ਗੱਲ ਹੈ ਜਿੱਦਾਂ ਹੁਣ ਦੀਵਾਲੀ ਤੋਂ ਇੱਕ ਦਿਨ ਪਹਿਲੇ ਜਾਂ ਇੱਕ ਦਿਨ ਬਾਅਦ ਜਾਂਦੇ ਹਾਂ ਹਨਾ ਫੇਰ ਅਸੀਂ ਉਸ ਹਿਸਾਬ ਨਾਲ ਅਸੀਂ ਟਿਕਟਾਂ ਬੁੱਕ ਕਰਾਉਣ ਜਾਂਦੇ ਹਾਂ ਪੂਰੇ ਦੋ ਮਹੀਨੇ ਪਹਿਲੇ ਟਿਕਟਾਂ ਬੁੱਕ ਹੁੰਦੀਆਂ ਨੇ
ਅੱਛਾ ਫੇਰ ਕਨਫਰਮ ਹੋੰਦੀ ਸੀਟਾਂ।
ਅਹ ਫੇਰ ਸੀਟਾਂ ਦੱਸ ਜਿਸ ਪਤਾ ਅ ਅੱਜ ਅੱਜ ਕੱਲ ਤੇ ਏਨਾ ਮਤਲਬ ਕਰਾਈ, ਜਿਵੇਂ ਸਵੇਰੇ ਅੱਠ ਵਜੇ ਵਿੰਡੋ ਖੁੱਲਦੀ ਏਨਾ। ਟੇਸ਼ਨ ਦੀ ਤੇ ਸਾਨੂੰ ਸਵੇਰੇ ਪੰਜ ਵਜੇ ਲਾਈਨਾਂ ਚ ਲੱਗਣਾ ਪੈਂਦਾ ਟਿਕਟਾਂ ਅਸਤੇ।
ਬੱਚੇ ਬੰਦਿਆਂ ਚ ਕਰੇਜ਼ ਐ ਹਜੂਰ ਸ
ਠੇ ਅੱਜ ਬੌਤ ਮੈਂ ਕੈੰਦਾ ਔ ਤੇ ਐ ਮਤਲਬ ਅਗਰ ਅਸੀਂ ਬਾਰੋਂ ਟਿਕਟਾ ਕਰਾਣੇ ਆਂ, ਤੁਹਾਨੂੰ ਪਤਾ ਅੱਜ ਕੱਲ੍ਹ ਪੈਸੇ ਦੇ ਕੇ ਵੀ ਹੋ ਜਾਂਦੀਆਂ ਨੇ ਏਜੰਟ ਤੋਂ ਬਟ ਨਾ ਔ ਫੇਰ ਵੈਲਿਡ ਨ੍ਹੀਂ ਹੁੰਦੀਆਂ ਵੇਟਿੰਗ ਦੀ ਟਿਕਟ ਹੋਏ ਤੇ ਤੁਹਾਨੂੰ ਪਤਾ ਟ੍ਰੇਨ ਚੋਂ ਥੱਲੇ ਲਾ ਦਿੰਦੇ ਨੇ।
ਹਾਂ ਸਹੀ‌। ਕੈ ਰੇ ਹੋ ਕਿਓਕਿ ਦੂਰ ਦਾ ਈ ਸਫ਼ਰ ਏ ਨਾ ਐਤਾਂ।
ਹਾਂਜੀ ਬੌਤ ਦੋ ਦਿਨ ਲੱਗਦੇ ਜੇ ਨਾਲੇ ਮੈਂ ਕੈੰਣਾ ਦਿੱਲੀ ਹੋਰ ਬੜੇ ਸੈ਼ਰਾਂ ਵਿੱਚ ਨਾ ਮਤਲਬ ਲੰਗਰ ਈ ਬੌਤ ਆਂਦੈ, ਬੌਤ ਸੈ਼ਰਾਂ ਵਿੱਚ।
ਅੱਛਾ ਅੱਛਾ ਹੁਣ ਮਤ ਔਈਔ ਸਾਡੇ ਗੁਰੂ ਦਾ ਲੰਗਰ ਉੰਝੇ ਈ ਹਰ ਜਗ੍ਹਾ ਹੈਗੈ।
ਹਾਂਜੀ ਹਾਂਜੀ, ਮਤ ਹਾਂ ਮੈਂ ਕੈਣਾ ਬੜਾ ਆਨੰਦ ਏ ਤੁਸੀਂ ਮਤਲਬ ਜਰੂਰ ਚੱਲੋ। ਸਾਡੇ ਨਾਲ ਮੈਂ ਕਿਆ ਚਲੋ ਇੱਕ ਵਾਰ ਤੁਹਾਡੇ ਨਾਲ ਗੱਲ ਕਰ ਲੀਏ, ਹਾਂਜੀ ਬਾਕੀ ਫਿਰ ਮੈਂ ਹਾਂ ਓਥ ਓਥੇ ਨਾ ਮਥ ਮਤਲਬ ਐਂਝ ਹੈਗੈ ਜਿਵੇਂ ਇੱਕ ਦਿਨ ਤੁਸੀਂ ਲਗਾ ਲੋ ਅਹ ਗੁਰਪੁਰਬ ਹੋ ਗਿਆ ਇੱਕ ਦਿਨ ਅੰਮ੍ਰਿਤ ਸੰਚਾਰ ਹੁੰਦਾ ਏ ਹਨਾ ਤੇ ਉਸ ਤੋਂ ਬਾਅਦ ਫੇਰ ਅਗ ਅਗਲੇ ਦਿਨ ਆਪਾਂ ਜੀਦਾ ਔਥੇ ਗੁਰਦੁਆਰਾ ਏ ਨਾਨਕ ਝੀਰਾ ਗੁਰੂ ਨਾਨਕ ਦੇਵ ਜੀ ਦਾ। ਜਿੱਥੇ ਬਾਬਾ ਜੀ ਨੇ ਪੰਜਾ ਅ ਮ ਮਤਲਬ ਨਾਲ ਪਾਣੀ ਕੱਢਿਆ ਸੀ ਜਿੱਥੇ ਪਾਣੀ ਨਹੀਂ ਸੀ ਆਂਦਾ ਬਿਲਕ
ਹਾਂਜੀ ਤੇ ਔਥੇ ਜੇੜੇ ਸਾਰੇ ਗੁਰਦੁਆਰੇ ਨੇ ਸਾਰੇ ਗੁਰ ਗੁਰਦੁਆਰਿਆਂ ਵੀ ਜਾਂਦੇ ਨੇ।
ਹਾਂਜੀ ਹਾਂਜੀ, ਏਕ ਦਿਨ ਲੱਗਦੈ ਮਤਲਬ ਸਾਰੇ ਲੋਕਲ ਗੁਰਦੁਆਰ ਰੀਆਂ ਲਈ, ਫਿਰ ਏਕ ਦਿਨ ਲੱਗਦੈ ਬਿਦਰ ਲਈ। ਹਾਂਜੀ ਹਾਂਜੀ, ਅਸੀਂ ਇੱਕ ਗੱਡੀ ਕਰ ਲੈਂਣੇ ਆਂ। ਜਿਵੇਂ ਸੈਵਨ ਸੀਟਰ ਫੋਰਟੀਨ ਸੀਟਰ ਜਿੰਨੇ ਵੀ ਮਲ ਤਲਬ ਬੰਦੇ ਹੋਣ ਉਸ ਹਿਸਾਬ ਨਾਲ, ਦੇਖੋ ਅਸੀਂ ਨਾ ਮੇਨ ਤੇ ਸਾਡਾ ਇਹ ਮੇਨ ਤੇ ਸਾਡਾ ਇਹ ਹੁੰਦਾ ਹੈ ਕਿ ਦੇਖੋ ਮੈਨੂੰ ਦੇ ਹੁਣ ਪੰਜ ਹਰ ਸਾਲ ਜਾਂਦੇ ਹੋ ਤੇ ਮੇਰਾ ਤੇ ਇਹ ਹੁੰਦਾ ਹੈ ਕਿ ਮੈਂ ਪਹਿਲਾਂ ਤਾਂ ਸਾਰੇ ਪਾਸੇ ਹੋਏ ਆ ਮਤਲਬ ਇੱਕ, ਇੱਕ ਵਾਰ। ਹੁਣ ਮੈਂ ਮੇਨ ਸਿਰਫ ਮੈਂ ਹਜ਼ੂਰ ਸਾਹਿਬ ਦੇ ਅੰਦਰ ਹੀ ਰਹਿ ਕੇ ਆਪਣਾ ਸੇਵਾ ਪਾਣੀ ਕੀਤਾ ਹਨਾ ਅੰਮ੍ਰਿਤ ਅ ਸੰਚਾਰ ਹੁੰਦਾ ਹੈ ਹਨ ਨਾ ਦੇਖੋ ਪਤਾ ਕੀ ਗੱਲ। ਹੁਣ ਹਰ ਸਾਲ ਜਾਂਦੇ ਹਾਂ ਤੇ ਹੁਣ ਆਪਣਾ ਅਗੋ ਥੋੜਾ ਜਿਹਾ ਦੇਖਣਾ ਪੈਂਦਾ ਨਾ ਕਿ ਗੁਰੂ ਗੁਰਦੁਆਰੇ ਵੀ ਥੋੜ੍ਹੀ ਸੇਵਾ। ਕਰੀਏ ਹਜ਼ੂਰ ਸਾਹਿਬ ਹਨਾ ਉੱਥੇ ਦੁਪਹਿਰੇ ਬੜੀ ਸੇਵਾ ਹੁੰਦੀ ਹੈ ਸੱਚ।
ਪਰ ਹੁਣ ਅਸੀਂ ਆਵਾਂਗੇ ਸਾਂਦ ਲੋ।
ਹਾਂ ਦੇਖੋ ਜੀ ਤੁਸੀਂ ਸਾਡੇ ਨਾਲ ਪਹਿਲੀ ਵਾਰ ਚੱਲਿਓ ਫਿਰ ਸਾਡਾ ਤੇ ਫਰਜ਼ ਹੈ ਨਾ ਕਿ ਤੁਹਾਨੂੰ ਨਾਲ ਉਹ ਕਰਨਾ। ਹਾਂਜੀ ਹਾਂਜੀ ਹਾਂ ਹਾਂ ਤੁਹਾਨੂੰ ਨਾਲ ਸਾਰੇ ਇੱਕ ਗੁਰਦੁਆਰੇ ਘੁਮਾਵਾਂਗੇ ਉੱਥੇ ਬਹੁਤ ਆਨੰਦ ਐ। ਕਹਿੰਦਾ ਤੁਸੀਂ ਜਾਓਗੇ ਤੁਸੀਂ। ਭੁੱਲ ਜਾਓਗੇ ਕਾਰ ਆਣਾ।
ਅੱਛਾ ਕਾਫ਼ੀ ਟਾਈਮ ਪਹਿਲੇ ਗਈ ਤੇ ਸੀ ਵੈਸੇ ਮੈਂ ਹੁਣ ਬਚ ਬੱਚਿਆਂ ਨੂੰ ਲੈ ਕੇ ਜਾਣਾ ਹੈ।
ਹਾਂ ਇੱਕ ਤੁਸੀਂ ਬੱਚਿਆਂ ਨੂੰ ਜ਼ਰੂਰ ਮੱਥਾ ਟਿਕਓ ਕਿਉਂਕਿ ਅਹ ਬਾਣੀ ਚ ਵੀ ਲਿਖਿਆ ਕਿ ਸ। ਸਾਲ ਤੋਂ ਪਹਿਲੇ ਗੁਰੂ ਦਾ ਸਿੰਘ ਉਹੀ ਹੁੰਦਾ ਜਿਹੜਾ ਇੱਕ ਵਾਰ ਆਪਣਾ
ਹਾਂਜੀ ਹਾਂਜੀ ਹਾਂਜੀ ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ।
ਹਾਂਜੀ ਹਾਂਜੀ ਬਾਕੀ ਫੇਰ ਤੁਹਾਨੂੰ ਪਤਾ ਉੱਥੇ ਸਵੇਰੇ ਗਾਗਰ ਦੀ ਸੇਵਾ ਹੁੰਦੀ ਹੈ। ਡੇਢ ਵਜੇ ਉਹ ਫੇਿਰ ਗੋਦਾਵਰੀ ਨਦੀ ਤੋਂ। ਜਲ ਲੈ ਕੇ ਨਾ ਸਾਰੇ ਸ਼ਸਤਰਾਂ ਨੂੰ। ਇਸ਼ਨਾਨ ਕਰਾਉਂਦੇ ਨੇ ਅੰਦਰ ਸੱਚਖੰਡ ਉਹ ਨਜ਼ਾਰਾ ਤੇ ਦੇਖਣ ਵਾਲਾ ਹੈ। ਮੈਂ ਕਹਿੰਦਾ ਇੰਨੀ ਸੰਗਤ ਉਸ। ਉਸ ਤੋਂ ਬਾਅਦ ਸਾਰਾ ਨਾਮ ਜਪਦੇ ਨੇ ਸਤਨਾਮ ਵਾਹਿਗੁਰੂ।
ਅੱਛਾ ਅੱਛਾ ਤੇ ਬੰਦੇ ਵੈਸੇ ਤਾਂ ਦੂਸਰੇ ਰਹਿੰਦੇ ਹੈਨਾ। ਠੀਕ।
ਦੇਖੋ ਪਤਾ ਕੀ ਗੱਲ ਏ ਹੁਣ ਉਹ ਏਰੀਆ ਹੈ, ਮਹਾਰਾਸ਼ਟਰ ਸਾਈਡ। ਠੀਕ ਹੈ, ਤੇ ਉੱਧਰ ਸਾਰੇ ਲੋਕ। ਮਹਾਰਾਸ਼ਟਰੀ ਨੇ, ਬਟ ਜਿਹੜੇ ਉੱਧਰ ਦੇ ਸਿੱਖ ਸਿੱਖ ਨੇ ਨਾ, ਉਹ ਪ੍ਰੋਪਰ ਕੱਟੜ ਸਿੱਖ ਨੇ, ਮਤਲਬ ਜਿਵੇਂ ਉਹਨਾਂ ਦੇ ਉੱਥੇ ਦਾ ਮਤਲਬ ਰੂਟੀਨ ਨਿੱਤਨੇਮ। ਹਰ ਚੀਜ਼ ਬਹੁਤ। ਵਧੀਆ ਚੀਜ਼ ਹੈ ਮਤਲਬ ਉ ਥ ਬਹੁਤ ਵਧੀਆ ਹੈ, ਤੁਸੀਂ ਇੱਕ ਵਾਰ ਜਾਓਗੇ ਨਾ, ਹੁਣ ਦੇਖੋ ਪਹਿਲੇ ਤੁਸੀਂ ਕਾਫੀ ਟਾਈਮ ਪਹਿਲੇ ਗਏ ਉਹ ਹੁਣ ਤੇ, ਹੋਰ ਜ਼ਿਆਦਾ, ਹਾਂਜੀ- ਹਾਂਜੀ ਹੁਣ ਤੇ ਬਹੁਤ ਵਧੀਆ ਹੋ ਗਿਆ। ਤੇ, ਕਿ ਤੁਸੀਂ ਜਾਓਗੇ ਤੁਹਾਡੇ ਤੂਸੀਂ ਕਹੋਗੇ ਤੁਸੀਂ ਹਰ ਸਾਲ ਜਾਣਾ।
ਹਮ, ਹਮ।
ਬਾਕੀ ਮੈਂ, ਕਿਹਾ ਚਲੋ, ਭੈਣ ਜੀ ਨੂੰ ਪੁੱਛ ਲਈਏ ਕਿਸ ਸਾਰਿਆਂ ਦੀ ਮ ਸਲਾਹ ਬ ਮੈਂ ਕਿਹਾ ਚਲੋ, ਇੱਕ ਵਾਰ ਤੁਹਾਨ ਵੀ ਪੂਛ ਲਈ ਏ, ਵੀ ਤੁਸੀ ਵੀ ਚੱਲੋ
ਹਾਂਜੀ, ਜ਼ਰੂਰ ਸੁਣਦਾਂਗੇ ਪ੍ਰੋਗਰਾਮ ਬਣਾਵਾਂਗੇ ਤੁਹਾਨੂੰ ਫੋਨ ਕਰਕੇ, ਦੱਸ ਦਾਂਗੇ ਸਾਡੀ ਵੀ ਟਿਕਟਾਂ ਖਰਾ ਰਹਾ ਠੀਕ ਹੈ।
ਹਾਂਜੀ, ਹਾਂਜੀ। ਹੋਰ, ਸੁਣਾਓ?
ਹੋਰ ਬਸ। ਵਧੀਆ ਹੋਰ, ਫਿਰ ਕਿੱਥੇ ਜਾਣਾ ਨੀ, ਸਮਰ ਵੇਕੇਸ਼ਨ ਚ ਕਿੱਥਾਂ ਉਹ ਸਭ ਵਧੀਆ। ਸਮਰ ਵੇਕੇਸ਼ਨ ਜਾਣਾ ਨੀ, ਕਿ
ਨਹੀਂ, ਹਾਂ, ਅਸੀ ਨਾ ਜਾਣਾ ਸੀ, ਮਤਲਬ ਮਤਲਬ ਨਾ, ਹੁਣ ਮੇਰੇ ਇੱਕ ਹੈਗੇ ਆ ਭੈਣ ਜੀ, ਉਹਨਾਂ ਨੇ ਆਉਣਾ। ਤੇ, ਅਸੀਂ ਨਾ ਸਾਰੇ ਸਲਾਹ ਬਣਾਂਦੇ ਪਏ ਸੀ, ਚਲੋ ਨਾ ਵਾਟਰ ਪਾਰਕ ਜਾਵਾਂਗੇ, ਤੁਹਾਨੂੰ ਪਤਾ ਬਹੁਤ ਗਰਮੀ ਹੋਈ।
ਹਮ, ਸਹੀ ਗੱਲ ਹੈ, ਉੱਥੇ ਓਪਨਿੰਗ ਵੀ ਫਿਰ ਸਾਰਾ ਆਪਾਂ ਨੀਚੇ ਹੁੰਦਾ ਨਾ
ਹਾਂਜੀ, ਹਾਂਜੀ, ਹੁਣ ਅਸੀਂ ਸੋਚ ਰਹੇ ਹਾਂ, ਕਿ ਉੱਧਰ ਜਾਵਾਂਗੇ ਆਪਣਾ ਵਾਟਰ ਪਾਰਕ ਤੇ, ਬਸ ਥੋੜ੍ਹੀ ਨਾ ਸਲਾਹ ਮੈਨੇਜ ਨਹੀਂ ਹੋ ਰਿਹਾ ਮ ਮਤਲਬ ਹੁਣ ਸਾਡੇ ਜਿਹੜੇ ਹੋਰ ਨੇ, ਮਤਲਬ ਭਾਜੀ ਹੁਣੀ ਉਹਨਾਂ ਦਾ ਕੰਮ ਹੈਗਾ ਹਨਾ, ਫਿਰ ਸਭ ਨੂੰ ਦੇਖਣਾ ਪੈਂਦਾ, ਸਭ ਦੇ ਹਿਸਾਬ ਨਾਲ ਕਿ, ਜਦੋਂ ਜੀਨੁ ਛੁੱਟ ਹੁਣ, ਕੁਛ ਬੰਦੇ ਐਸੇ ਨੇ, ਹਾਂ ਹੁਣ ਕੁਛ ਬੰਦੇ ਨਾ ਜੋਬ ਵਾਲੇ ਹੈਗੇ ਨੇ, ਹੁਣ ਉਹ ਉਹਨਾ ਦੀ ਤੇ ਛੁੱਟੀਆ ਨੀ ਹੈ, ਨਾ ਦੇਖੋ ਸਮਰ
ਹਾਂ, ਸਹੀ ਗੱਲ, ਸਹੀ ਗੱਲ, ਹਾਂ ਬਸ। ਵਧੀਆ।
ਅਸੀ ਲਾਣਾ ਫਿਰ ਚੱਕਰ
ਹਾਂਜੀ। ਜਰੂਰ ਆਉਣਾ ਹੈ, ਤੁਸੀਂ ਸਾਨੂੰ ਟਾਈਮ ਦੇਣਾ ਆਪਣਾ ਅਸੀਂ ਆਵਾਂਗੇ। ਉਥੇ ਰਹਿਣਾ ਫਿਰ ਸਾਡੇ ਨਾਲ ਹੀ ਹਮ ਤੁਾਨੂੰ ਡਿਸਟਰਬ ਕਰਨ ਆ ਰਿਹਾ ਅ ਸੀ ਅੱਜ ਅਸੀਂ ਬਣਾਏ ਛੋਲੇ ਚਾਵਲ ਹਾਂਜੀ
ਅੱਛਾ ਤੇ ਨਾ ਅਹ ਸਵੇਰੇ ਨਾ ਜਲਦੀ ਉੱਠ ਜਾਈਦਾ ਗੁਰਦੁਆਰੇ ਸਾਹਿਬ ਜਾਂਦੇ ਆ ਨਾ ਫਿਰ ਸਵੇਰੇ ਸਵੇਰੇ ਤੇ ਉਧਰੋਂ ਆ ਕੇ ਨਾੋਲ ਬਹੁਤ ਫਿਰ ਐਵੇਂ ਚਾਹ ਨਾਲ ਜਿੱਦਾਂ ਬਰੈੱਡ ਹੋ ਗਏ ਜੇ ਮਤਲਬ ਦਲੀਆ ਬਣਾ ਲਿਆ ਹਲਕਾ ਹੁਲਕਾ ਹੀ ਖਾਈਦਾ ਗਰਮੀ ਹਨ ਨਾ
ਅੱਛਾ ਅੱਛਾ ਹਾਂ ਹ ਗਰਮੀ ਚ ਦਿਲ ਕਰਦਾ ਬਸ ਠੰਡਾ ਠੰਡਾ ਮਿਲ ਜਾਏ
ਨਹੀਂ ਦੇਖੋ ਅਸੀਂ ਗਰਮੀ ਚ ਤਾਂ ਹਾਂ ਅਸੀਂ ਤਾਂ ਇਏਦਾਂ ਕਰਨੇ ਹਾਂ ਕਿ ਆਪਾਂ ਜਲਜੀਰਾ ਹੋ ਗਿਆ ਨਿੰਬੂ ਪਾਣੀ ਣੀ ਆਪਣਾ ਅਹ ਬਿਲ ਦਾ ਜੂਸ ਹਨਾ ਸਾਦਾ ਪਾਣੀ ਇਹ ਸਭ ਚੀਜ਼ਾਂ ਅਸੀਂ ਚੌਵੀ ਘੰਟੇ ਆਪਣੇ ਘਰ ਚ ਅਵੇਲੇਬਲ ਰੱਖ ਕਿਉਂਕਿ ਦੇਖੋ ਗਰਮੀ ਬਹੁਤ
ਅੱਛਾ ਅੱਛਾ ਹਾਂ ਸਹੀ ਗੱਲ ਹੈ ਬਹੁਤ ਗਰਮੀ ਪੈ ਰਹੀ ਸੀ ਸ ਟਪਰੇਚਰ ਹੀ ਫੋਰਟੀ ਫਾਈਵ ਡਿਗਰੀ ਉਸ ਤੋਂ ਪਲੱਸ ਹੀ ਹੈਗਾ ਹੈ
ਸੀ ਲਗਵਾਇਆ ਸੀ ਨਵਾਂ
ਅੱਛਾ ਵੋ ਕੰਗ੍ਰੈਚੂਲੇਸ਼ਨ ਹੁਣ ਤੇ ਫਿਰ ਤੁਹਾਡੇ ਘਰ ਤੇ ਜ਼ਰੂਰ ਬਹਣਾ
ਹਾਂ ਤੇ ਮੈਂ ਤੁਹਾਨੂੰ ਕਿਹਾ ਤੁਸੀਂ ਸਾਡੇ ਘਰ ਹੀ ਆਓ ਮੈਂ ਤੇ ਕਹਿਣ ਤੁਸੀਂ ਡਾਇਰੈਕਟ ਸਾਡੇ ਘਰ ਹੀ ਆਓ ਅਸੀਂ ਤੁਹਾਡੀ ਤੁਹਾਡੀ ਖੂਬ ਸੇਵਾ ਦਾ ਪਾਣੀ ਹੋ ਗਿਆ ਸਾਨੂੰ ਵੀ ਮੌ
ਹਾਂ ਸੇਵਾ ਸੂਵਾ ਤੇ ਨੀ ਬਸ ਸਾਰਹ ਪਿਆਰ ਨਾਲ ਬੋਲੋ ਹੀ ਉਹ ਬਹੁਤ ਹੁੰਦਾ ਨਹੀਂ ਦੇ ਟਾਈਮ ਨਾਲ ਤੁਸੀਂ ਬੁਲਾਇਆ ਇੰਨੀ ਰਿਸਪੈਕਟ ਦੇ ਰਹੇ ਹੋ ਬਹੁਤ ਅੱਛਾ ਲੱਗ ਰਿਹਾ ਹੈ
ਹਾਂ ਦੋ ਬੋਲ ਹੀ ਨੇ ਮੂੰਹ ਦੇ ਠੇ ਜਿਹੜਾ ਬੰਦਾ ਬੋਲ ਲ ਦੇਖੋ ਅਸੀਂ ਬਾਣੀ ਚ ਵੀ ਆਹੀ ਪੜ੍ਹੀ ਦਾ ਹੈ ਕਿ ਚੰਗਾ ਕਰਾਂਗੇ ਤੇ ਚੰਗਾ ਉਹ ਕਰਾਵਾਂਗੇ ਜੇ ਕੱਲ ਨੂੰ ਦੇਖੋ ਅਸੀਂ ਕਿਸੇ ਦਾ ਆਪਾ ਤੇ ਇੱਕ ਅੱਛਾ ਹੀ ਸੋਚੀ ਦਾ ਸਭ ਦਾ ਦੇਖੋ ਅਸੀਂ ਸਲਾਹ ਬਣਾਈ ਮੈਂ ਕਿਹਾ ਚਲੋ ਇੰਨਾ ਸੱਚਾ ਸਥਾਨਏ ਮੈਂ ਕਿਹਾ ਭਾਈ ਦੀਦੀ ਰ ਅੰਤ ਪੁੱਛਣਾ ਹੀ ਪੁੱਛਿਆ
ਹਾਂ ਹਾਂ ਨਹੀਂ ਅਸੀਂ ਚੱਲਾਂਗੇ ਇਸ ਵਾਰ ਮੈਂ ਤਾਂ ਪਹਿਲੇ ਹੀ ਇਹਨਾਂ ਨੂੰ ਕਹਿ ਦਿੱਤਾ ਸੀ ਮੈਂ ਕਿਹਾ ਮੈਂ ਇਸ ਵਾਰ ਜਾਣਾ ਹੀ ਜਾਣਾ ਮੰਮਾ ਵੀ ਹੋਕੇ ਆਏ ਸੀ ਮੇਰੇ ਪਿਛਲੇ ਸਾਲ ਤੇ ਉਹ ਵੀ ਕਹਿ ਰ ਸੀ ਕਹਿੰਦੇ ਤੁਸੀਂ ਵੀ ਚੱਲਦੇ ਮੈਂ ਕਿਹਾ ਕੋਈ ਨੀ ਨੈਕਟ ਟਾਈਮ ਚੱਲ ਗੈ
ਹਾਂ ਮੇਰੇ ਵੀ ਨਾ ਹੈਗੇ ਨੇ ਇੱਕ ਭੈਣ ਜੀ ਪੰਜਾਬ ਰਹਿੰਦੇ ਆ ਉਹ ਵੀ ਕਹਿੰਦੇ ਸੀ ਕਹਿੰਦੇ ਉਹ ਦੂਜੇ ਤੁਹਾਡਾ ਨਾਮ ਲੈਂਦੇ ਸੀ ਕਹਿੰਦੇ ਉਹ ਆ ਨਹੀਂ ਨਾ ਤੇ ਅਸੀਂ ਉਹਨਾਂ ਨਾਲ ਹੀ ਜਾਣੇ ਮੈਂ ਕਿਹਾ ਚਲੋ ਘੱਠਆ ਹੀ ਟਿਕਟਾਂ ਕਰਾ ਦਾਂਗੇ
ਹਾਂਜੀ ਹਾਂਜੀ ਮੇਰੀ ਵੀ ਉਹਦੇ ਨਾਲ ਗੱਲ ਹੋਈ ਸੀ ਮੈਂ ਕਿਹਾ ਸੀ ਕੋਈ ਨੀ ਇੱਕ ਸਾਥ ਪ੍ਰੋਗਰਾਮ ਬਣਾਵਾਂਗੇ ਹਾਂ ਬਸ ਵਧੀਆ ਤੁਸੀ ਸੁਣਾਓ
ਬਸ ਮੈਂ ਹੁਣਾ ਸਭ ਵਧੀਆ ਹੁਣ ਦੇਖੋ ਦੁਪਹਿਰ ਹੋ ਗਈ ਨਾ ਅਤੇ ਥੋੜੇਰੇਿਹੜੇ ਮਾਤਾ ਜੀ ਨੇ ਥੋੜੇ ਢਿੱਲੇ ਹੀ ਰਹਿੰਦੇ ਨੇ ਫੇਰ ਮੈਂ ਕਿਹਾ ਚਲੋ ਕੋਈ ਨੀ ਅੱਜ ਮੈਂ ਕਿਹਾ ਮੈਂ ਦਾਲ ਬਣਾ
ਨਹੀਂ ਅੱਛੀ ਗੱਲ ਯਾਰ ਹੈਰ ਪੀਜ ਤੇ ਚਾਹੀਦਾ ਹੁੰਦਾ ਬੰਦਾ
ਹਾਂ ਮੈਂ ਕਿਹਾ ਚਲੋ ਮੰਮੀ ਅੱਜ ਆਰਾਮ ਕਰਨਗੇ ਮੈਂ ਕਿਹਾ ਚਲੋ ਮੈਂ ਥੋੜ੍ਹੀ ਦਾਲ ਦੂਲ ਬਣਾ ਲਾਂ ਅੱਜ
ਚਲੋ ਫੇਰ ਠੀਕ ਹੈ ਚੰਗਾ ਹੈ
ਨਹੀਂ ਦੋੋ ਮਿੰਟ ਨਾ ਮੈਂਕਾਨ ਇੱਕ ਹੋਰ ਹਾਂਜੀ ਇੱਕ ਮਿੰਟ ਗੱਲ ਸੁਣੋ ਉਹ ਨਾ ਤੁਹਾਨੂੰ ਕਹਿਣਾ ਸੀ ਮੈਂ ਕਿ ਤੁਸੀਂ ਜਦੋਂ ਹੁਣ ਇਸ ਵਾਰ ਆਓਗੇ ਨਾ ਤੇ ਆਪਣਾ ਅਹ ਬਾਲ ਬ
ਹਾਂਜੀ ਹਾਂਜੀ ਜ਼ਰੂਰ ਜ਼ਰੂਰ ਹਾਂਜੀ ਠੀਕ ਹੈ ਸਤਿ ਸ੍ਰੀ ਅਕਾਲ ਹੋ ਕੋਈ ਗੱਲ ਨਹੀਂ